ਸਸ਼
ਸਤਿ ਸ਼੍ਰੀ ਅਕਾਲ ਜੀ ਕਿਵੇਂ ਓ?
ਵੱਧੀਆ ਤੁਸੀਂ ਦੱਸੋ?
ਵਧੀਆ-ਵਧੀਆ ਕੀ ਕਰੀ ਜਾਨੇ ਓ?
ਕੁਛ ਨੀ ਬਸ ਵਿਹਲੇ ਹੁਣ, ਘਰੇ ਜਾਣ ਦੀ ਤਿਆਰੀ ਕਰ ਰਹੇ ਸੀ।
ਅੱਛਾ!
ਹਮਮ, ਤੁਸੀਂ ਦੱਸੋ?
ਅੱਛਾ, ਕਿਤੇ ਆਏ ਹੋਏ ਸੀਗੇ?
ਆਵਾਜ਼ ਨਹੀਂ ਕਲੀਅਰ ਆ ਰਹੀ ਦੀਦੀ ਤੁਹਾਡੀ।
ਕਿੱਥੇ ਆਏ ਹੋਈ ਸੀ ਤੁਸੀਂ। ਹੈਲੋ, ਕਿੱਥੇ ਆਏ ਹੋਏ ਸੀ ਕਿੱਥੇ ਆਏ ਹੋਏ? ਹੁਣ ਆ ਰਹੀ ਐ।
ਮੈਂ ਦੀਦੀ ਮੇਰੇ ਨਾਨਕੇ ਆਈ ਹੋਈ ਸੀ।
ਹੈਲੋ
ਹੈਲੋ, ਹਾਂਜੀ ਦੀਦੀ ਮੈਂ ਮੇਰੇ ਨਾਨਕੇ ਆਈ ਹੋਈ ਸੀ।
ਅੱਛਾ-ਅੱਛਾ ਤੁਹਾਡੇ ਨਾਨਕੇ ਆਏ ਹੋਏ ਸੀ ਹੁਣ ਆ ਰਹੀ ਹੈ ਕਲੀਅਰ ਆਵਾਜ਼।
ਹਾਂਜੀ ਆ ਰਹੀ ਏ। ਹਮ ਤੁਸੀਂ ਦੱਸੋ ਕੀ ਕਰਦੇ ਸੀ?
ਸੁਣਦੇ ਨਹੀਂ ਤੁਸੀਂ
ਹੈਲੋ
ਤੁਸੀਂ ਨੈਟਵਰਕ 'ਚ ਹੋ ਜੋ ਨਾ।
ਮੈਂ ਤੇ ਫੇਰ ਵੀ ਨੈਟਵਰਕ ਚ ਹੀ ਆ, ਤੁਹਾਡੇ ਉੱਧਰ ਨਹੀ ਆ ਰਿਹਾ ਹੋਣਾ। ਹੁਣ ਆ ਰਹੀ ਹੈ ਆਵਾਜ਼।
ਹੈਲੋ
ਹੂੰ
ਹੈਲੋ
ਹੁਣ ਆ ਰਹੀ ਮ ਦੀਦੀ ਆਵਾਜ਼।
ਅ ਤੁਹਾਡੀ ਆਵਾਜ਼ ਨਹੀ ਆ ਰਹੀ।
ਹੈਲੋ-ਹੈਲੋ ਹੁਣ ਆ ਰਹਿ ਆ। ਇੱਕ ਮਿੰਟ ਦੀਦੀ ਰੁਕੋ। ਹੁਣ ਆ ਰਹੀ ਹੈ ਦੀਦੀ ਆਵਾਜ਼ ਤਾਂ ਬਿਲਕੁਲ ਵੀ ਨਹੀਂ ਆ ਰਹੀ।